ਹਜੀ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ
ਵਧੀਆ ਤੁਸੀਂ ਦੱਸੋ ਕਿਵੇਂ ਹੋ
ਬਸ ਵਧੀਆ ਵਧੀਆ ਹੋਰ ਸੁਣਾਓ ਤੁਹਾਡੇ ਇਨਵਾਇਰਮੈਂਟ ਦਾ ਕੀ ਹਾਲ ਚਾਲ ਹੈ। ਉਧਰ
ਹਾ ਬਸ ਬੁਰਾ ਹਾਲ ਹੀ ਹੈ। ਬਹੁਤ ਪੋਲਿਊਸ਼ਨ ਹੈ।
ਅੱਛਾ ਤੁਹਾਡੇ ਵੀ ਮੈਨੂੰ ਲੱਗਿਆ ਸ਼ਾਇਦ ਸਾਡੀ ਹੀ ਇੱਥੇ ਬੁਰੀ ਹਾਲਤ ਹੈਗੀ ਹੈ। ਪੋਲਊਸ਼ਨ ਦੀ
ਹਾ ਜਿਹੜਾ ਇੰਨੇ ਗਰਮੀ ਵੱਧ ਰਹੀ ਹੈ। ਫਿਰ ਉਹਦੇ ਕਰਕੇ ਹੈ। ਹੁਣ ਜਿੜੇ ਇਨਵਾਇਰਮੈਂਟ ਚੇਂਜ ਹੁੰਦੇ ਆ
ਹਾਂਜੀ -ਹਾਂਜੀ ਉਹ ਤਾਂ ਗੱਲ ਹੈਗੀ ਆ ਗਰਮੀ ਵੱਧ ਥੋੜ੍ਹੀ ਰਹੀ ਹੈ। ਇੰਨੀ ਗਰਮੀ ਹੋ ਰਹੀ ਹੈ। ਉਹਜੀ ਸਾਡਾ ਇਨਵਾਇਰਮੈਂਟ ਵੀ ਦੇਖੋ ਤੁਸੀਂ ਕਿੰਨਾ ਸਾਰਾ ਮਤਲਬ ਹਨਾ ਹਵਾ ਲੈਣ ਚ ਵੀ ਇੰਨੀ ਦਿੱਕਤ ਹੋ ਦੀਏ
ਉਹੀ ਹੈ। ਵੀ ਅਸੀਂ ਆਪ ਹੀ ਆਪਣਾ ਵਾਤਾਵਰਨ ਦੂਸ਼ਿਤ ਕਰੀ ਜਾ ਰਹੇ ਹਾਂ ਆਪ ਹੀ ਗੰਦਾ ਕਰੀ ਜਾ ਰਹੇ ਦੇਖੋ ਕਿੰਨੇ ਚੇਜਿਸ ਆ ਰਹੇ ਵਾਰਮੈਂਟ ਚ ਹੁਣ ਵਾਤਾਵਰਨ ਚ
ਬਹੁਤ ਜ਼ਿਆਦਾ ਥੋੜੇ ਨੀ ਪਹਿਲਾਂ ਤਾਂ ਫਿਰ ਠੀਕ ਸੀ ਹੁਣ ਕੁੱਝ ਜ਼ਿਆਦਾ ਹੀ ਹਨਾ
ਜਦੋਂ ਅਸੀਂ ਬਚਪਨ ਵਿੱਚ ਛੋਟੇ-ਛੋਟੇ ਸੀ ਐੰਨੀ ਗਰਮੀ ਥੋੜਾ ਹੁੰਦੀ ਸੀ ਉਸ ਟਾਈਮ ਦੇਖੋ ਪੱਖੇ ਵਿੱਚ ਵੀ ਸੌ ਜਾਂਦੇ ਸੀ ਆਰਾਮ ਨਾਲ, ਹੁਣ ਤਾਂ ਕੂਲਰ ਏ ਸੀ ਵਿੱਚ ਵੀ ਮਤਲਬ ਐਵੇਂ ਹੁੰਨ ਦਾ ਵੀ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ।
ਭੱਜ ਜਾਂਦੀ ਹੁੰਦੀ ਸੀ ਨਾ ਬੰਦਾ ਛੱਤ ਤੇ ਜਾ ਕੇ ਸੋ ਜਾਂਦਾ ਹੁੰਦਾ ਸੀ, ਅੱਜ ਕੱਲ ਤਾਂ ਲਾਈਟ ਬੰਦ ਹੋ ਜਾਵੇ ਤੇ ਛੱਤ ਤੇ ਜਾਣਾ ਵੀ ਮਤਲਬ ਇੰਨਾ ਔਖਾ ਹੋ ਜਾਂਦਾ ਹੈ। ਕਿ ਰਾਤ ਤੇ ਵੀ ਕੋਈ ਹਵਾ ਹੈ ਕੁਛ ਨਹੀਂ ਹੁੰਦਾ।
ਕੁਛ ਵੀ ਨਹੀ ਹੁੰਦਾ ਹੈ ਗਾ ਛੱਤ ਤਾ ਵੀ ਕਿੰਨੀਆਂ ਤੱਪ ਦੀਆਂ ਦੇਖੋ ਹਨਾ, ਪਹਿਲਾਂ ਹੁੰਦਾ ਸੀ ਕਿ ਛੱਤਾਂ ਠੰਡੀਆਂ ਹੋ ਜੀਸ ਚਲੋ ਰਾਤ ਦੇ ਟਾਈਮ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹੁਣ ਉਹ ਸਿਸਟਮ ਨੀ ਰਿਹਾ ਕਿਉਂਕਿ ਉਹ ਟਾਈਮ ਸੀ ਸਾਫ ਸੁਥਰਾ ਕੋਈ ਕੁਛ ਨਹੀ, ਕੋਈ ਗੱਡੀਆਂ ਨਹੀ ਹਨਾ ਕੁਛ ਇੱਦਾਂ ਚੀਜ਼ਾਂ ਨਹੀ ਹੋਣਆਂ ਉਦੋਂ ਲੋਕ ਲੋਕਾਂ ਕੋਲ ਨਾ ਕੋਈ ਵੀਕਲ ਵਗੈਰਾ ਵੀ ਘੱਟ ਹੁੰਦੀਆਂ ਸੀ ਉਦੋ ਪੋਲੂਸ਼ਨ ਹੁੰਦਾ ਹੀ ਨਹੀਂ ਸੀ ਤੇ ਇਨਵਾਇਰਮੈਂਟ ਆਪਣੇ ਆਪ ਸਾਫ਼ ਰਹਿਣਾ ਸੀ, ਹੁਣ ਤਾਂ ਇੰਨੀਆਂ ਗੱਡੀਆਂ ਹੋ ਗਈਆਂ ਨੇ ਲੋਕੀ ਪੇੜ ਤੇ ਪੇੜ ਕੱਟੀ ਜਾ ਰਹੇ ਨੇ, ਇਨਵਾਇਰਮੈਂਟ ਕਿੱਥੋਂ ਸਾਡਾ ਸਾਫ਼ ਰਹਿਣਾ ਹੈ।
ਹਾਂਜੀ।
ਪੈ ਰਿਹਾ ਨਾ, ਪੇੜ ਕੱਟੀ ਜਾ ਰਿਹੇ ਹ ਹਵਾ ਲੈਣ ਸਾਨੂੰ ਦਿੱਕਤ ਹੋ ਰਹੀ
ਹੂ ਦੇਖੋ ਜੰਗਲ ਦੇ ਜੰਗਲ ਕੱਟੇ ਜਾ ਰਹੇ ਨੇ ਮਤਲਬ ਕਿੰਨਾ ਉਹਦੇ ਕਰਕੇ ਪ੍ਰਦੂਸ਼ਣ ਹੋ ਰਿਹਾ ਪਹਿਲਾਂ ਕਦੇ ਸੁਣਿਆ ਸੀਗਾ ਮਤਲਬ ਹੁਣ ਸਾਡੇ ਸ਼ਹਿਰ ਦੇ ਵਿੱਚ ਦੋ ਤਿੰਨ ਵਾਰ ਹੋ ਚੁੱਕਿਆ ਕੀ ਬਾਈ ਪਹਿਲਾਂ ਕਦੇ ਸੁਣਿਆ ਸੀਗਾ ਮਤਲਬ ਹੁਣ ਸਾਡੇ ਸ਼ਹਿਰ ਦੇ ਵਿੱਚ ਚਿੱਤਾ ਆ ਗਿਆ। ਕਦੇ ਸੁਣਿਆ ਸੀ ਇੱਕ-ਇੱਕ ਵਾਰ ਹਾਥੀ ਆ ਗਿਆ ਸੀ। ਤੇ ਏਡਾ ਬੜਾ ਹੱਥ ਕੇ ਐਵੇਂ ਘੁੰਮ ਰਿਹਾ ਸੀਗਾ, ਕਲੋਨੀਜ ਦੇ ਵਿੱਚ। ਮਤਲਬ, ਐਵੇਂ ਹੀ ਘੁੰਮ ਰਿਹਾ ਸੀ ਲੋਕਾਂ ਦੇ ਇੱਧਰ ਉੱਧਰ ਕਿਸੇ ਦਾ ਸਕੂਟਰ ਗੇਟ ਕਿਸ ਦਾ ਕੁਛ ਬਾਈਕ ਗੇਰ ਤੀ, ਮਤਲਬ ਮਾਰ ਕੇ ਧੱਕ ਹਨਾ, ਮਤਲਬ ਉਹ ਵੀ ਗੁੱਸੇ ਚ ਹੋ ਜਾਂਦੇ ਨੇ ਫੇਰ। ਗ੍ਰੈਸਿਵ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਉਂਦੀ ਰਹਿਣ ਦਾ ਠਿਕਾਣਾ ਹੀ ਨਹੀਂ ਮਿਲਦ
ਬਿਲਕੁਲ ਦੇਖੋ, ਜਦੋਂ ਉਹਨਾਂ ਨੂੰ ਦੇਖੋ, ਅਹ ਜਿਹੜੇ ਤੁਸੀਂ ਜੰਗਲ ਕਹਿ ਰਹੇ ਹੋ ਜਦ ਉਹਨਾਂ ਨੇ ਇੰਨੇ ਵੱਡੇ ਵੱਡੇ ਦਰੱਖਤ ਹੀ ਕੱਟ ਤੇ ਉਹਨਾਂ ਨੂੰ ਰਸਤਾ ਉਹਨਾਂ ਦਾ ਬੰਦ ਰਹਿੰਦਾ ਸੀ, ਹੁਣ ਉਹ ਸਭ ਇੰਨੇ ਵੱਡੇ ਵੱਡੇ ਕੱਟੀ ਜਾ ਰਹੇ ਨੇ ਹਨਾ। ਤੇ ਉਹਨਾਂ ਨੇ ਤਾਂ ਉੱਥੋਂ ਬਾਹਰ ਨਿਕਲਣਾ ਨਾ। ਸਾਨੂ ਤੇ ਬਾਹਰ ਦਾ ਰਸਤਾ ਦਿਖ ਰਿਹਾ ਹੈ, ਦੇਖੋ ਉਹਨਾਂ ਨੂੰ ਥੋੜ੍ਹੀ ਪਤਾ ਹੈ ਕਿ ਉਹਨਾਂ ਨੇ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ।
ਕਿੱਥੇ ਨਹੀਂ ਜਾਣਾ। ਨਾਲੇ ਜਦੋਂ ਤੁਸੀਂ ਜੰਗਲ ਹੀ ਖਤਮ ਕਰਤੇ ਉਹਨਾਂ ਤਾ ਘਰ ਹੀ ਨਹੀਂ ਰਿਹਾ, ਉਹ ਵਿਚਾਰੇ ਫੇਰ ਘੁੰਮਣ ਗੇ ਇੱਧਰ ਉੱਧ ਉਧਰ ਬਾਹਰ ਆਣਗੇ, ਜਦੋਂ ਤੁਸੀਂ ਜੰਗਲਾਂ ਦੇ ਵਿੱਚ ਫੈਕਟ ਫੈਕਟਰੀਆਂ ਬਣਾਈ ਜਾ ਰਹੇ ਹੋ, ਜੰਗਲੀ ਏਰੀਏ ਨੂੰ ਕਵਰ ਕਰੀ ਜਾ ਰਹੇ ਹੋ, ਉੱਥੇ ਹੋਰ ਆਪਣੇ ਫਾਰਮ ਹਾਊਸ ਬਣਾਈ ਜਾ ਰਹੇ ਹੋ, ਕੁਛ ਕੁਛ ਕਰੀ ਸਰ ਕਾਰ ਨੂੰ ਵੀ ਦੇਖਣਾ ਚਾਹੀਦਾ ਨਾ, ਮਤਲਬ ਸਰਕਾਰ ਨੂੰ ਨਹੀਂ ਉਹ ਕਰਨਾ ਚਾਹੀਦਾ ਹੈਗਾ।
ਸਰਕਾਰ ਹਾਂਜੀ-ਹਾਂਜੀ ਲਿਮਟ ਹੋਣੀ ਚਾਹੀਦੀ ਪਤਾ ਹੋਣਾ ਚਾਹੀਦਾ ਆ, ਫੇਰ ਬਾਅਦ ਚ ਦੇਖੋ ਜਾਨਵਰਾਂ ਦਾ ਤੇ ਕੋਈ ਕਸੂਰ ਨਹੀਂ ਹੈਗਾ।
ਕਸੂਰ ਨੀ ਤਾਂ ਜਾਨਵਰ ਹੈ, ਉਹਨਾਂ ਨੂੰ ਕੀ ਪਤਾ ਕਿੱਧਰ ਜਾਣਾ ਹੁਣ।
ਹੂੰ ਜਾਂ ਹਾਂਜੀ ਹਾਂਜੀ, ਹੁਣ ਇਹੀ ਚੀਜ਼ ਤੁਸੀਂ ਆਪਣੇ ਲੋਕਾਂ ਤੇ ਵੀ ਲਗਾਉ, ਜਿਵੇਂ ਅਸੀਂ ਕਿਤੇ ਦੇਖੋ ਸਾਨੂੰ ਜ਼ਰੂਰ ਤ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਇਨਵਾਇਰਮੈਂਟ ਨੂੰ ਹਵਾ ਨਾਲ ਹੀ ਗੰਦਾ ਕਰਦੇ ਹਾਂ ਨਹੀਂ। ਅਸੀਂ ਹਰ ਇੱਕ ਚੀਜ਼ ਨਾਲ ਉਹਨੂੰ ਗੰਦ ਕਰਦੇ ਹਾਂ ਤੁਹਾਨੂੰ ਜਿਵੇਂ ਅਹ ਕੂੜਾ ਤੇ ਸੁੱਟਿਆ ਹੁੰਦਾ। ਤੇ ਲਿਖਿਆ ਹੁੰਦਾ, ਇਹਨਾਂ ਵੱਡਾ ਵੱਡਾ ਦੀਵਾਰਾਂ ਤੇ ਵੀ ਪੋਸਟਰਸ ਵੀ ਲਗਾਏ ਹੁੰਦੇ ਨੇ ਕਿ ਇੱਥੇ ਕੂੜਾ ਨਹੀਂ ਸੁੱਟਣਾ।
ਨਹੀਂ ਸੁੱਟਣਾ, ਰਾਤ ਨੂੰ ਨੇਰੇ ਵੀ ਚ ਸਵੇਰੇ ਸਵੇਰੇ ਜ਼ਿਆਦਾ ਜਲਦੀ ਜਾਂ ਸਾਰੇ ਸੁੱਤੇ ਪਏ ਆ। ਹਨੇਰੇ ਦੇ ਵਿੱਚ ਹੀ ਕੰਮ ਕਰ ਦਿੰਦੇ ਆ ਹਨੇਰੇ ਚ ਹੀ ਸੁੱਟ ਸੂਟ ਜਾਂਦੇ ਆ।
ਪਤਾ ਹੀ ਨਹੀਂ ਲੱਗਦਾ, ਨੇਰੇ ਚ ਕੌਣ ਆਇਆ ਕੌਣ ਨਹੀ ਆਇਆ ਸਵੇਰੇ ਫੇਰ ਜਿਹੜਾ ਦੇਖਦਾ ਤੇ ਫਿਰ ਉਹ ਬੋਲਦਾ ਏਦਾਂ ਹੀ ਕੀ ਹੋਇਆ ਸਾਡੇ ਨਾ ਬਿਲਕੁਲ ਘਰ ਤੇ ਥੋੜਾ ਜਿਹਾ ਅੱਗੇ ਜਾ ਕੇ ਨਾ ਇੱਕ ਪਾਰਕ ਏ ਪਾਰਕ ਦੇ ਬਾਹਰ ਨੇ ਖੰਭਾ ਲੱਗਿਆ ਹੋਇਆ। ਤੇ ਉਹ ਕੀ ਹੁੰਦਾ ਆ ਉੱਥੇ ਨਾ ਹਾ ਮਤਲਬ ਕੋਈ ਦਾਂ ਪਾ ਦਿੰਦੇ ਆਾਂ ਕੁਛ ਜਿਵੇਂ ਨਾ ਉਹ ਪਲੇਟ ਦੇ ਵਿੱਚ ਕੁਛ ਰੱਖਿਆ ਹੋਇਆ ਜਿਵੇਂ ਉੱਥੇ ਉਹ ਆਉਂਦੇ ਨੇ ਕੁੱਤੇ ਵ ਵਗੈਰਾ ਆਉਂਦੇ ਨੇ ਉਹਨਾਂ ਨੂੰ ਕੁਛ ਖਾਣਾ ਪਾਉਣ ਲਈਏ ਚਲੋ ਉਹ ਇੱਕ ਅਲੱਗ ਚੀਜ਼ ਆ ਹਨਾ ਹੁਣ ਤੁਸੀਂ ਉੱਥੇ ਦੋ ਤਿੰਨ ਦਿਨ ਕੀ ਹੋਇਆ ਰੋਜ਼ ਨਾ ਰਾਤੀ ਕੋਈ ਆ ਕੇ ਨਾ ਆਪਣਾ ਡਸਟਬਿਨ ਹੀ ਉੱਥੇ ਪਾ ਦਿੰਦਾ ਆ ਖਾਲੀ ਕਰ ਦਿੰਦਾ ਪੂਰਾ ਤਾਂ ਪੂਰਾ ਦੇਖੋ ਉਹਦੇ ਨਾਲ ਕੀ ਹੋਣਾ ਉਹਦੇ ਨਾਲ ਮ ਮੱਛਰ ਮੱਖੀਆਂ ਇਹ ਸਭ ਗੰਦੀਆਂ ਗੰਦੀਆਂ ਚੀਜ਼ਾਂ ਜ਼ਾਂਣੀਆਂ ਨੇ ਦੇਖੋ ਬੱਚੇ ਵੀ ਖੇਲਦੇ ਹੁੰਦੇ ਨੇ ਹੁਣ ਕਿਸੇ ਦੇ ਉੱਤੇ ਆ ਕੇ ਮੱਖੀ ਬਹਿ ਜਾਗੀ ਕੁਛ ਕਰ ਗਈ ਉਹਨਾਂ ਨੂੰ ਤਾਂ ਜਰਮਸ ਅੰਦਰ ਚਲੇ ਜਾਣਗੇ
ਦੀ ਦੇਖੋ ਹਮ
ਹਵਾ ਦੇ ਵਿੱਚ ਜਾ ਰਿਹਾ ਉਹ ਚੀਜ਼ ਜਦੋਂ ਅਸੀਂ ਘਲ ਹੁੰਦੇ ਹਾਂ ਸਾਨੂੰ ਸਮੈਲ ਆਉਂਦੀ ਉਹਦੇ ਸਮੈੱਲ ਤਾਂ ਸਾਡੇ ਅੰਦਰ ਹੀ ਜਾ ਰਹੀ ਹੈ ਨਾ ਇਨਵਾਇਰਮੈਂਟ ਅਸੀਂ ਗ਼ਲਤ ਕਰ ਰਹੇ ਹਾਂ ਫਿਰ ਅਸੀਂ ਉਹਦੇ ਉਸ ਬੰਦੇ ਉੱ ਅਤੇ ਫਿਰ ਸਾਨੂੰ ਪਤਾ ਲੱਗਿਆ ਕਿ ਫਲਾਣਾ ਬੰਦਾ ਆ ਕੇ ਸੁੱਟਦਾ ਆ ਫਿਰ ਉਹਨੂੰ ਕਰਕੇ ਉਹਦੀ ਕੰਪਲੇਂਨ ਕੀਤੀ ਕਿ ਹਾਂ ਬਈ ਤੂੰ ਇੱਥੇ ਆ ਕੇ ਗੰਦ ਕਿਉਂ ਸੁੱਟਣਾ ਹੈ ਜਦ ਕੂੜੇ ਵਾਲਾ ਘਰ ਆਉਂਦਾ ਘਰ ਤੱਕ ਆਉਂਦੇ ਨੇ ਕੂੜੇ ਵਾਲੇ ਹਜੇ ਵੀ ਤੁਸੀਂ ਤੁਹਾਨੂੰ ਦਿੰਦੇ ਤ ਤਕਲੀਫ਼ ਹੁੰਦੀ ਹੈ ਉਹ ਕਹਿੰਦਾ ਕਿ ਅਸੀਂ ਨਾ ਸੁੱਤੇ ਹੁੰਦੇ ਹਾਂ ਉਹ ਚਲੇ ਜਾਂਦਾ ਦੇਖੋ
ਹਮ ਗਲਤੀ ਹੈ ਹਮ ਤੁਸੀਂ ਆਪਣੇ ਘਰ ਦੇ ਬਾਹਰ ਲਿਫਾਫਾ ਤੁਸੀਂ ਖੰਬੇ ਤੇ ਛੋ ਤੁਸੀ ਆਪਣੇਰ ਦੇ ਬਾਹ ਲਿਫਾਫ਼ਾੱਖ ਦ ਰਾ ਨੂੰ ਰੱਖ ਦਿੋ ਤੁਹਾਨੂੰ ਪਤਾ ਵੀਵੇਰੇ ਨਹੀਂ ਜਲਦੀ ਉੱਠਿਆ ਜਾਂਦਾ
ਹੋਰ ਕੀ ਅੱਜ ਕੱਲ ਤਾਂ ਕਰ ਦਿੰਦੇ ਨੇ ਹਾਂ ਹੈਗੇ ਸਾਡੇ ਵੀ ਬੈਕ ਸਡਏਰੀਆ ਤੇ ਹੈਗੇ ਆ ਲੋਕਓ ਨੇ ਨਾ ਆਪਣੇ ਨਾ ਮਤਲਬ ਮੋਰਨਿੰਗ ਕੋਈ ਉਹਨਾ ਤੋਂ ਕੋਈ ਵੀ ਉੱਠਦਾ ਹੈਗਾਨਾ ਨਾ ਆਪਣੇ ਦਰਵਾਜ ਦੇ ਬਾਹਰ ਨਾ ਡਸਟਬਿਨ ਰੱਖ ਦਿੱਤੇ ਹੁੰਦੇ ਆ ਮ ਰੱਖ ਦਿੰਦਾ ਜ ਹਾਂ ਜਦੋਂ ਕੂੜੇ ਵਾਲਾ ਆਉਂਦਾ ਆ ਆਪ ਹੀ ਚੁੱਕ ਲੋਧ ਕੇ ਤੇ ਉੱਥੇ ਰੱਖ ਦਿੰਦਾ ਵ
ਸਭ ਦੇ ਐਵੇਂ ਕਰਦੇ ਨੇ ਅਗਲਾ ਬਾਹਰ ਡਸਟਬਿਨ ਆ ਕੇ ਦਦਾ ਕੂੜੇ ਵਾਲਾ ਉੱਥੇ ਕੂੜਾ ਪਾਉਦਾ ਤੇ ਡਸਟਬਿਨ ਉੱਥੇ ਰੱਖ
ਉੱਥੇ ਰੱਖ ਜਾਂਦਾ ਦੇਖੋ ਉਹ ਚ ਵੀ ਥੋੜੀ ਪ੍ਰੋਬਲਮ ਹੈ ਉਹੀ ਨਾ ਜਦ ਅਸੀਂ ਆਪ ਆਪਣੇ ਉੱਤੇ ਅਗਰ ਚੀਜ਼ ਨੂੰ ਮਾਾਨ ਮਨ ਲਈਏ ਨਾ ਨਹੀਂ ਯਾਰ ਮੈਨੂੰ ਇਹ ਚੀਜ਼ ਸਾਫ਼ ਰੱਖਣੀ ਹੈ ਤੇ ਵੀ ਮੇਰੇ ਲਈ ਸਹੀ ਰਹੇਗਾ ਤੇ ਸਭ ਕੁਛ ਸਹੀ ਹੋ ਸਕਦਾ ਜਦ ਤੁਸੀਂ ਮਾਨੀ ਲਿਆ ਕਿ ਨਹੀਂ ਯਾਰ ਮੈਂ ਇਏਦਾਂ ਹੀ ਰੱਖਦਾ ਮੈਨੂੰ ਇਦਾਂ
ਕਰਨਾ ਹਮ ਸਹੀ ਗੱਲ ਆ ਅੱਜ ਕੱਲ੍ਹ ਤਾਂ ਕੈਮਰਾ ਲੱਗੇ ਹੋਏ ਆ ਵੈਸੇ ਫੜਿਆ ਜਾਂਦਾ ਉਹੀ ਹਨਾ ਵੀ ਤੁਸੀਂ ਖੁਦ ਹੀ ਦੂਸ਼ਿਤ ਕਰ ਰਹੇ ਹੋ ਆਪਣੀ ਹਵਾ ਨੂੰ ਆਲੇ ਦੁਆਲੇ ਸਾਡੇ ਵੀ ਇੱਥੇ ਪਲਾਟ ਚ ਕੋਈ ਸੁੱਟ ਜਾਂਦਾ ਸੀ ਅਸੀਂ ਫਿਰ ਮਿਸੀਪਲ ਕਮੇਟੀ ਨੂੰ ਕਿਹਾ ਉਹਨਾਂ ਨੇ ਆ ਕੇ ਉੱਥੇ ਬੈਨਰ ਲਗਾ ਗ ਵੀ ਪੰਜ ਹਜ਼ਾਰ ਰੁਪਏ ਜੁਰਮਾਨਾ ਤੇ ਸਾਡੀ ਗਲੀ ਵਿੱਚ ਕੈਮਰਾ ਵੀ ਲੱਗੇ ਹੋਏ ਨੇ ਫੇਰ ਉਹ ਕਹਿੰਦੇ ਅਸੀਂ ਕੈਮਰਾ ਵੀ ਚਗਈ ਤੁਸੀਂ ਕੈਮਰੇ ਦੀ ਿਗਰੀ ਵਿੱਚੋਂ ਉਹਨਾਂ ਨੇ ਐਵੇਂ ਵੀ ਲਿਖ ਨਾਲ਼ਿਰ ਹੁਣ ਉੱਥੇ ਕੋਈ ਨੀ ਸੁੱਟ ਕੇ ਜਾਂਦਾ ਮਤਲਬ
ਅੱਛਾ ਓਕੇ ਚਲੋ ਵਧੀਆ ਗੱਲ ਆ ਦੇਖੋ ਇਹਟੀ ਸਾਫ਼ ਪਲਾਟ ਤੁਹਾਡਾ ਹੈਗਾ ਏ ਕੁੱਝ ਗੰਦ ਦੀ ਹੈ ਕੁੱਛ ਤੁਹਾਨੂੰ ਹੈਗਾ ਤੁਸੀਂ ਆਪਣੇ ਬੱਚੇ ਜਾਂ ਗਲੀ ਵੇਲੇ ਬੱਚੇ ਉੱਥੇ ਖੇਲ ਸਕਦੇ ਨੇ ਘਰ ਦੇ ਕੋਲ ਤੇ ਬੱਚਾ ਦੇਖ ਸਕਦਾ ਹਨਾ ਜਦੋਂ ਉੱਥੇ ਗੰਦਗੀ ਚੀਜ਼ ਜਾਂ ਕੁਛ ਹੋਏਗਾ ਤੁਸੀਂ ਤਾਂ ਪਹਿਲੇਾਂ ਹੀ ਬੋਲੋਗੇ ਕਿ ਨਹੀਂ ਵੀ ਉੱਥੇ ਜਾਣਾ ਹੀ ਨਹੀਂ ਹੈ
ਜਾਣਾ ਨੀ ਉੱਥੇ ਗੰਦਾ
ਹਮ ਇਹੀ ਇਹੀ ਸਿਸਟਮ ਆਉਦਾ ਨਾ ਸਾਰਾ ਬਿਲਕੁਲ ਬਿਲਕੁਲ ਤਾਂ ਹੀ ਸੋਚਿਆ ਸੀ ਮੈਂ ਮੈਂ ਕਿਹਾ ਚਲੋ ਅਸੀਂ ਇੱਕ ਨਾ ਉਹ ਬਣਾਦੇ ਹਾਂ ਕੋਈ ਗਰੁੱਪ ਬਣਾਦੇ ਹਾਂ ਅਸੀਂ ਆਪਣਾ ਇਨਵਾਇਰਮੈਂਟ ਦਾ ਕਿ ਲੋਕਾਂ ਨੂੰ ਦੱਸਣੇ ਆ ਕਿ ਕਿੰਨਾ ਜ਼ਰੂਰੀ ਹੈਉਕ ਮੈਨੂੰ ਵੀ ਮੇਰੀ ਫਰੈਂਡ ਨੇ ਕਿਹਾ ਕਿ ਇੱਦਾਂ ਤੁਸੀਂ ਕਿਸ ਨਾਲ ਗੱਲ ਕਰੋ ਚਾਰ ਪੰਜ ਬੰਦੇ ਜੋੜੋ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਹੀ ਕਰਦੀ ਹਾਂ
ਹਮ ਨਹੀਂ ਨਹੀਂ ਠੀਕ ਹੈ ਵਟਸਐਪ ਗਰੁੱਪ ਬਣਾ ਲੋ ਉਹ ਚ ਵੀ ਪਾ ਦੋ ਅਪਡੇਟ ਕਰਦੋ ਕਿਤੇ ਕੂੜੇ ਦੇ ਢੇਰ ਦਿਖਦੇ ਨੇ ਆਪਣੀ ਗਲੀ ਮੁਹੱਲੇ ਚ ਉਹਦੀ ਫੋਟੋ ਖਿੱਚ ਕੇ ਪਾਓ ਲੋਕ ਖੁਦ ਹੀ ਸ਼ਰਮਿੰਦਾ ਹੋਣਗੇ ਵੀ ਅਸੀਂ ਇੱਥੇ ਸੁੱਟਦੇ ਹਾਂ
ਹਾਂਜੀ ਹਾਂਜੀ ਇਹ ਉਹਨੇ ਮੈਨੂੰ ਕਿਹਾ ਸੀ ਕਹਿੰਦੇ ਮੈਂ ਕਿਹਾ ਕੋਈ ਗੱਲ ਨਹੀਂ
ਫੜਿਆ ਗਿਆ ਉਹਨੂੰ ਜੁਰਮਾਨਾ ਜਹੜ ਕਰਦਾਊਗਾ ਉਹਨੂੰ ਆਪ ਪਤਾਲੱ ਸਾਰੇ ਲੋਕਾਂ ਨੂੰ ਐਡ ਕਰ ਲੋ ਗਲੀ ਮੁਹੱਲੇ ਦੇ ਨੂੰ ਆਪ ਪਤਾ ਲੱਗ ਜਾਂਦਾ ਖਾਣਾ ਉਹਨੂੰ ਆਪ ਹੀ ਪਤਾ ਲੱਗ ਜਾ ਖੁਦ ਹੀ ਅਵੇਅਰ ਹੋਜੂਗਾ
ਦੇਖੋ ਜਦ ਸਭ ਐਡ ਕਰ ਲਿਆ ਸਭ ਕੁਛ ਹੋ ਗਿਆ ਉਹਨੇ ਤੇ ਪਹਿਲੀ ਗੱਲ ਹੈ ਸ਼ਰਮ ਆ ਕੇ ਆਪ ਹੀ ਨੀ ਕਰਨੀ ਉਹ ਚੀਜ਼
ਹਾਂ ਸਹੀ ਗੱਲ ਆ ਕਿਸੇ ਨੂੰ ਕਹਿਣ ਨਾਲੋਂ ਟੋਕਰ ਨਾਲ ਜਾਂ ਨਿਗਰਾਨੀ ਰੱਖ ਇੰਨਾ ਤਾਂ ਕੋਈ ਫਰੀ ਹੁੰਦਾ ਨੀ ਕੋਈ ਨਿਗਰਾਨੀ ਰੱਖ
ਹਾਂਜੀ ਹਾਂਜੀ ਇਹ ਵੀ ਗੱਲ ਹੈਗੀ ਇਹ ਨਾਲ ਦੀ ਦੂਸਰੀ ਚੀਜ਼ ਦਾ ਦੇਖੋ ਇਹਦੇ ਨਾਲ ਕੀ ਹੋਏਗਾ ਸਾਡਾ ਇਨਵਾਇਰਮੈਂਟ ਸਾਫ਼ ਰਹੇਗਾ
ਹਮ ਦੇਖੋ ਹੁਣ ਗੌਰਮੈਂਟ ਦਾ ਆਪਣਾ ਕੰਮ ਕਰ ਰਹੀ ਹੈ ਸਾਡੇ ਤੇ ਇੱਥੇ ਲਾਲ ਤੇ ਹਰਾ ਡਸਟਬਿਨ ਰੱਖਿਆ ਹੋਇਆ ਉਹ ਨੇ ਵੀ ਲਾਲ ਵਿੱਚ ਚਲੋ ਸੁੱਕਾ ਕੂੜਾ ਪਾਓ ਹਨਾ ਜਿਹੜਾ ਪਲਾਸਟਿਕ ਵਗੈਰਾ ਹੁੰਦੀ ਹੈ ਕੰਚ ਦਾ ਕੁਛ ਬੋਟਲ ਹੈ ਜਾਂ ਕੁੱਛ ਹੈ ਉਹ ਬਾ ਉਹ ਤੇ ਹਰੇ ਦੇ ਵਿੱਚ ਮਤਲਬ ਗਿੱਲਾ ਗੂੜਾ ਪਾਓ ਆਪਣਾ ਜਿਹੜਾ ਕਿਚਨ ਵਾਲਾ ਤੁਹਾਡਾ ਵੇਸਟ ਮਟੀਰੀਅਲ ਹੁੰਦਾ ਦਊ ਪਾਓ ਮਤਲਬ ਗੌਰਮੈਂਟ ਦਾ ਆਪਣੇ ਵੱਲੋਂ ਕਰ ਆ ਹੁਣ ਲੋਕ ਕੀ ਕਰਦੇ ਨੇ ਐਡੇ ਬੱਡੇ ਵੱੇਸਟਬਿਨ ਉਹਦੇ ਡਸਟਬਿਨ ਦੇ ਵਿੱਚ ਵੀ ਨੀ ਪਾਉਂਦੇ ਜਾਏ ਕੋਲੀ ਐਵੇਂ ਸਿੱਟ ਦੇਣਗੇ ਭਗਾ ਕੇ ਮਾਰਦੇ ਲਫਾ ਇਹ ਦੱਸੋ ਕਿੰਨੀ ਗ਼ਲਤ ਗੱਲ ਹੈ
ਜਿਹੜਾ ਸਾਡੇ ਵੀ ਕੂੜੇ ਵਾਲਾ ਆਉਂਦਾ ਨਾ ਸਵੇਰੇ ਮੋਰਨਿੰਗ ਉਹਨੇ ਆਪਣੇ ਨਾ ਲਿਫਾਫੇ ਬਾਹਰ ਤੰਗੇ ਹੋਏ ਨੇ ਦੋ ਲਿਖਿਆ ਹੋਇਆ ਉਹਨੇ ਇੱਥੇ ਸੁੱਕਾ ਤੇ ਗਿੱਲਾ ਲੋਕੀ ਉਹਦੇ ਚ ਵੀ ਨੀ ਹੀ ਨਹੀਂ ਕਰਦੇ ਮਨਸਪਾ ਉਲਟ ਬੁਲਟ ਕਰ ਦਿੰਦੇ ਨੇ ਦੇਖੋ ਉਹ ਵੀ ਤਾਂ ਐਟਲੀਸਟ ਇਨਸਾਨ ਹੈ ਨਾ ਉਹਨਾਂ ਨੇ ਵੀ ਜਿੱਥੇ ਸਾਰਾ ਕੂੜਾ ਰੱਖਣਾ ਹੈ ਜੋ ਕੁਛ ਵੀ ਕਰਨਾ ਕੀ ਪਤਾ ਉਹਨਾਂ ਦਾ ਕਿਵੇਂ ਦਾ ਸਿਸਟਮ ਹੈ
ਸਹੀ ਗੱਲ ਉਹ ਵਿਚੇਾਰੇ ਫੇਰ ਕਹਿੰਦੇ ਨੇ ਕਹਿੰਦੇ ਫ ਸਾਨੂੰ ਗੰਦ ਵਿੱਚ ਹੱਥ ਮਾਰਨਾ ਅਸੀਂ ਤਾਂ ਕਦੇ ਵੀ ਰੱਖਦੇ ਹੈਗੇ ਵੀ ਕਿਉਂ ਸਾਡੇ ਕੂੜੇ ਦੇ ਵਿੱਚ ਕੋਈ ਗੰਦਗੀ ਦੇ ਵਿੱਚ ਕਿਉਂ ਕੋਈ ਹੱਥ ਮਾਰੇ ਹਨਾ ਅਸੀਂ ਆਪ ਹੀ ਅਰੇਂਜ ਕਰਕੇ ਸਿੱਟ ਦਿੰਦੇ ਹਾਂ ਸਹੀ ਤਰੀਕੇ ਨਾਲ
ਇਹੀ ਸਭ ਚੀਜ਼ਾਂ ਨਾ ਇਹੀ ਸਭ ਚੀਜ਼ਾਂ ਲੋਕ ਲੋਕਾਂ ਨੂੰ ਅਵੇਅਰ ਕਰਨੀ ਬਹੁਤ ਜ਼ਰੂਰੀਆਂ ਨੇ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਆਪਣਾ ਇਨਵਾਇਰਮੈਂਟ ਨੂੰ ਸਾਫ ਕਰਨਾ ਆਪਣੇ ਅੱਗੇ ਪਿੱਛੇ ਸਾਰਾ ਕੁਛ ਸਾਫ ਕਰਨਾ
ਹਮ ਮੇਰੇ ਤਾਂ ਮਤਲਬ ਬੱਚੇ ਵੀ ਇੰਨੇ ਐਕਸਪਰਟ ਹੋਏ ਹੋਏ ਆ ਉਹਨੇ ਅਸੀਂ ਘਰ ਵੀ ਲਗਾਇਆ ਹੋਇਆ ਗ੍ਰੀਨ ਡਸਟਬਿਨ ਤੇ ਰੈੱਡ ਬਾਹਰ ਜਾ ਕੇ ਤਾਂ ਉਹਨਾ ਨੂੰ ਪਤਾ ਲੱਗਣਾ ਹੀ ਲੱਗਣਾ ਉਹ ਉਹ ਘਰ ਵੀ ਐਵੇਂ ਪਾਉਂਦੇ ਨੇ ਗ੍ਰੀਨ ਗ੍ਰੀਨ ਡਸਟਬਿਨ ਵਿੱਚ ਉਹਨਾਂ ਨੇ ਗਿੱਲਾ ਪਾਉਣਾ ਤੇ ਰੈਡ ਡਸਟਬਿਨ ਵਿੱਚ ਉਹਨਾਂ ਨੇ ਸੁੱਕਾ ਕੂੜਾ ਪਾਉਣਾ ਘਰ ਵੀ ਸਾਡੇ ਐਵੇਂ ਚਦਾ ਹਮ ਕਾਗਜ਼ ਰੈਪਰ ਵਗੈਰਾ ਉਹਨਾ ਨੇ ਉੱਧਰ ਰੈਡ ਵਿੱਚ ਹੀ ਪਾਣੇ ਨੇ ਹੋਰ ਕੋਈ ਕੋਈ ਬੋਟਲ ਹੋ ਗਈ ਕੁਛ ਹੋਰ ਹੋ ਗਿਆ ਉਹਨਾ ਨੇ ਉੱਧਰ ਹੀ ਪਾਣੇ ਰੈਡ ਚ ਕੋਈ ਬਨਾਨਾ ਖਾਧਾ ਕੁਛ ਹੋਰ ਖਾਧੀ ਕੋਈ ਚੀਜ਼ ਆਵੇਂ ਕੋਝ ਛਿਲਕਿਆ ਨੇ ਉਹਨਾਂ ਨੇ ਰੈੱਡ ਵਿੱਚ ਵਿੱਚ ਸੁੱਟਣੇ ਉਹਦੇ ਗ੍ਰਰੀਨ ਵਿੱਚ ਹੀ ਸੁੱਟਣੇ ਨੇ ਫੇਿਰ
ਅੱਛਾ ਅੱਛਾ ਦੇਖੋ ਅੱਛੀ ਗੱਲ ਹੈ ਨਾ ਹੁਣ ਕਿਤੇ ਅਟਲੀਸਟ ਬੱਚਾ ਬਾਹਰ ਜਾਏਗਾ ਕੁਛ ਕਰੇਗਾ ਉਹਨਾਂ ਨੂੰ ਪਤਾ ਤਾਂ ਹੋਏਗਾ ਹਨਾ ਬ ਕਿਉਂਕਿ ਦੇਖੋ ਸਮਝਾਣਾ ਤੇ ਅਸੀਂ ਹੈ ਨਾ ਆਪਣੇ ਬੱਚਿਆਂ ਨੂੰ ਵੀ ਸਭ ਨੂੰ ਕਹਿਣਾ ਚਲੋ ਕਹਿਣਾ ਦਾ ਬੰਦੇ ਦਾ ਫਰਜ਼ ਹੁੰਦਾ ਬਟ ਅੱਜ ਕੱਲ ਉਸ ਸਮਾਂ ਨ ਹੈਗਾ ਤੁਸੀਂ ਕਿਸੇ ਨੂੰ ਕਿਹਾ
ਕਹ ਦ ਹਾਂ ਅਗਲਾ ਲੜਨ ਨੂੰ ਅਗਲਾ ਦਾ ਅਗਲਾ ਕਹਿੰਦਾ ਤੁਸੀਂ ਕੀ ਲੈਣਾ
ਹਾਂ ਹਾਂਜੀ ਹਾਂਜੀ ਤੁਸੀਂ ਕੀ ਲੈਣਾ ਅਸੀਂ ਆਪਣਾ ਕੰਮ ਕਰਦੇ ਤੁਸੀਂ ਆਪਣਾ ਕੰਮ
ਚਲੋ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਪਾਂ ਬਣਾਾਉਂਦੇਾਂ ਗਰੁਪ ਆਪਾਂ ਦੇਖ ਹਾਂ ਜੋ ਹੋ ਸਕ
ਹਾਂਜੀ ਹਾਂਜੀ ਕੋਈ ਨੀ ਮੈਂ ਤੁਹਾਨੂੰ ਨਾ ਸਾਰਾ ਅਪਡੇਟ ਕਰ ਦਾਂਗੀ ਕਦੋਂ ਕਿ ਤਾਂ ਕੀ ਸਿਸਟਮ ਹੋਏਗਾ ਫਿਰ ਤੁਸੀਂ ਮੈਨੂੰ ਰਿਪਲਾਈ ਕਰ ਦਿਓ ਫਿਰ ਠੀਕ ਹੈ
ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ